ਸਤਿ ਸ਼੍ਰੀ ਅ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਨੂੰ ਠੀਕ ਹੈ, ਤੈਨੂੰ ਬਤਾਓ।
ਜੀ ਬਸ ਸਬ ਵਧੀਆ ਸਬ ਵਧੀਆ ਰੱਬ ਦੀ ਮੇਹਰ
ਅੱਛਾ, ਔਰ ਬਤਾਈਏ।
ਬਸ ਕੁਛ ਨੀ ਜੀ, ਹੁਣ ਲੇਟੇ ਤੇ ਕਮ ਚ ਫਾਰੀਕ ਹੋ ਕੇ। ਤੇ ਸੋਚਿਆ ਤੈਨੂੰ ਕੋਨ ਕਰ ਲਿਆ। ਕੁਛ ਨੀ ਕੀ ਹਾਲ ਚਾਲ ਕੀ ਹੋ ਰਿਹਾ ਹੋਰ ਬੱਚੋਂ ਕੀ ਛੁੱਟੀ ਕੈਸੀ ਚੱਲ ਰਹੀ ਹੈ?
ਵਧੀਆ-ਵਧੀਆ, ਬਹੁਤ ਵਧੀਆ।
ਹਾਂ, ਬੱਚੇ ਕਹਿ ਰਹੇ ਕੇ ਨਾਨੀ ਨਾਨੀ ਨਾਲ ਚਲੋ, ਨ ਨਾਨੀ ਘਰ ਚਲੋ। ਹਮ ਛੁੱਟੀ ਦਾ ਫਾਇਦਾ ਲੈਣ ਤੇ ਤੇ ਮੈਂਨੇ ਵੀ ਸੋਚਿਆ ਕਿ ਚਲੋ। ਬੱਚੋ ਕੋ ਛੋਟ ਥੋੜਾ ਛੁੱਟੀ ਨਾਲ ਵੀ ਇੰਜੋਏ ਕਰ ਲੈਂਗੇ ਨਾਨੀ ਨਾਲ ਘਰ ਜਾਕੇ, ਮੈਂ ਵੀ ਥੋੜਾ ਰੈਸਟ ਕਰ ਲੇਵੇਗੀ। ਤੇ ਮੈਂ ਉਨ ਕੋ ਬੱਚੋ ਨੂੰ ਬੱਚੋ ਨਾਲ ਲੈ ਕੇ ਬੱਚੋਂ ਨੀ ਬੈ ਕਰਕੇ ਆ ਗਈ ਬੱਚੋ ਨੂੰ ਲੈ ਕੇ। ਤੁਸੀਂ ਦੱਸੋ ਤੁਸੀਂ ਕੇ ਕਰ ਰਹੇ ਹੋ ਅੱਜ-ਕੱਲ?
ਵਧੀਆ, ਇੰਜੋਏ ਕਰ ਰਹੇ ਹੈ ਬਸ।
ਅੱਛਾ ਇੰਜੋਏ ਕਰ ਰਏਉ ਤੁਸੀਂ ਫੇਰ ਬਸ ਆਜ। ਕੇ ਮੰਮੀ ਨਾਲ ਘੁਟਣੋ ਵੀ ਦਰਦ ਰਹਿਤਾ ਮੈਂ ਸੋਚ ਰਹੀ ਸੀ ਕਿ ਉਹਨਾਂ ਨੂੰ ਥੋੜਾ ਯੋਗਾ-ਸੋਗਾ ਕਰਾ ਦੂੰ ਸੀ। ਸੁਨਾ ਹੈ ਨਾ ਕਿ ਯੋਗਾ ਹੈਲਥ ਕੇ ਲਿਏ ਅੱਛਾ ਰੇਹਤਾ ਹੈ। ਵੈਸੇ ਵੀ ਅੱਜ-ਕੱਲ ਭਜ ਅ ਭਜ ਦੌੜ ਵਾਲੀ ਜ਼ਿੰਦਗੀ ਵੀ ਸਿਹਤ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ।
ਮੈਂ ਰ
ਉਹ ਤੁਸੀਂ ਦੱਸ ਦੱਸੋ ਤੁਸੀਂ ਵੀ ਕਰ ਤੇ ਹੋ ਯੋਗ-ਸੋਗਾ ਨੀ।
ਹਾਂ, ਕਵੀ-ਕਵੀ, ਤੋਡਾ-ਤੋਡਾ।
ਤੋਡਾ-ਤੋਡਾ। ਫਿਟ ਨੀ ਰਹਿੰਦੇ ਉ ਫਿਟ-ਫਿਟਨੈਸ ਪਰ ਧਿਆਨ ਨਹੀਂ ਦੇਦੇ ਹੋ ਆਪ।
ਕਾਮ ਹੋਤਾ ਹੈ ਨਹੀਂ ਹੋਤਾ।
ਹਾਂ, ਜੈਸੇ ਅਸੀਂ ਰੋਜ਼ ਸਵੇਰੇ ਉੱਠ ਕੇ ਅੱਧਾ ਘੰਟ ਕਭੀ ਯੋਗਾ ਸੈਰ ਕਰ ਲੇਵੇ ਤਾਂ ਸਾਡਾ ਦਿਨ ਤਾਜ਼ਾ-ਤਰੀਨ ਲੱਗਦਾ ਏ।
ਹਾਂ ਜੇਹ ਤੋ ਬਾਤ ਹੈ ਆਪ ਕੀ। ਬਿਲਕੁਲ ਹੋ ਜਾਤਾ ਹੈ।
ਹਾਂਜੀ, ਹਾਂਜੀ ਤੋ ਆਪ ਵੀ ਦੀਆ ਕਰੋ, ਆਧਾ ਏਕ ਗੰਟਾ
ਸ ਗ ਜਾਦਾ ਤਨ
ਹਾਂਜੀ, ਆਪ ਕਰੋ ਮੰਮੀ
ਅਸੀਂ ਰੋਜ਼ ਸਵੇਰੇ ਸਿਰਫ ਆਧਾ ਗੰਟਾ ਹੀ ਯੋਗਾ ਯਾ ਸ਼ੈਰ
ਕਰ ਪਾਂਤੇ ਹੋੋਂਗੇ ਬਸ ਫ ਆਧਾ ਘੰਟਾ ਈ
ਹੀ ਹੀ ਹੀ ਤੋਹਡਾ -ਤੋਹਡਾ
ਅੱਛਾ ਕੌਣ- ਕੌਣਸਾ ਯੋਗਾ ਕਰ ਰਹੇ ਸੀ ਆਪ ਸਾਨੂੰ ਤੋਂ ਅਹ, ਅਨੋਮ, ਵਿਲੋਮ ਤੇ ਰਨਿੰਗ ਤੇ ਵੋਕ ਆਪ ਬਤਾਓ, ਤੁਸੀਂ ਦੱਸੋ।
ਮ ਹ ਮੈਂਨੂੰ ਮ ਦੱਸ
ਕੋਣਸਾ ਪਸੰਦ ਐ।
ਕਭੀ ਕਭੀ ਸੂਰਯ ਨਮਸਕਾਰ ਹੋ ਜਾਤਾ ਐ।
ਹਾਂ ਉਹ ਵੀ ਬਹੁਤ ਚੰਗਾ ਸੀ, ਸਿਹਤ ਕੇ ਲਿਏ ਹਮ
ਖਾਣੇ- ਪੀੇਨੇ ਪੇ ਜ਼ਿਆਦਾ ਦਿਆਨ ਦੇਤੇ ਏ
ਅੱਛਾ ਖਾਨੇ-ਪੀਣੇ ਕਾ, ਕਿਉਂ ਆਪ ਤੋਸ ਉਹ ਨਹੀਂ ਖਾਤੇ ਜ਼ਿਆਦਾਤਰ ਮਤਲਬ ਹੈਲਦੀ ਖਾਨਾ ਖਾਤੇ ਹੋ, ਬਾਹਰ ਦਾ ਖਾਨਾ ਨਹੀਂ ਖਾਤੇ।
ਬਾਹਰ ਕਾ ਤਾਂ ਖਾਤੇ ਐ ਜ਼ਿਆਦਾਤਰ, ਬੱਚੇ ਖਾ ਲੇਤੇ ਐ ਹਮ ਵੀ ਖਾ ਲੇਤੇ ਉਠਕੇ ਸਾਥ।
ਅੱਛਾ, ਅੱਛਾ, ਚੰਗਾ ਜੀ ਚੰਗਾ। ਸਹੀ ਐ ਲੇਕਿਨ ਅਵੋਇਡ ਕਰਾ ਕਰੋ ਜੰਕ-ਫੂਡ ਬੋਬਾਰ ਕੇ ਕੋ ਅੱਜਕੱਲ ਬੱਚੇ ਜਿਆਦਾ ਖਾਂਦੇ ਨੀ ਜੰਕ- ਫੂਡ ਤੇ ਮਾਂ ਬਾਪ ਵੀ ਬੈਠ ਜਾਂਦੇ ਨੇ ਉਹ ਉਣ ਦੇ ਨਾਲ ਸੋਚਦੇ ਨੇ ਕਿ ਚਲੋ ਹਮ ਬੀ ਖਾ ਲੈਂਦੇ ਚਇ ਖ ਲੈ ਲੈਂਦੇ, ਔਰ ਫਿਰ ਬਾਅਦ ਮੈਂ ਉਹਨ ਸਾਹ ਨੀ ਦੇਤਾ ਨੇ
ਆਧੀ ਐਸੀ ਦਵਾਈਆਂ ਤੋਂ ਚੱਲ ਰਹੀ ਹੈ।
ਹਾਂ ਦਵਾਈਏ ਚੱਲਦੀ ਉਂਦੀ ਐ ਔਰ ਫਿਰ ਵੀ ਜੁਬਾਨ ਨੀ ਪੰਜਾਬੀ ਐ ਨਾ ਅ ਤੇ ਅਹ ਜਾਇਕਾ ਮਾਗਦੀ ਏ ਜ਼ੁਬਾਨ
ਆ ਜੇਹ ਤੋ ਬਿਲਕੁਲ ਆਪ ਨੇ ਵੱਡੀਆਂ ਕਹਾ।
ਹਾਂਜੀ, ਹਾਂਜੀ ਬਿਲਕੁਲ ਤੇ ਅ ਕ ਹਮ ਤੋ ਹੈਲਦੀ ਖਾਣਾ ਈ ਖਾਂਦੇ ਨੀ ਤੇ ਕਭੀ ਸਰਸੋਂ ਦਾ ਸਾਦ ਸਾਗ ਹੋ ਗਿਆ, ਕਮੱਕੇ ਦੀ ਰੋਟੀ ਹੋ ਗਈ ਤੇ ਛੱਛ ਛੱਛ ਹੋ ਗਈ, ਲੱਸੀ ਹੋ ਗਈ ਨੀਂ ਦਹੀਂ ਖਾ ਲੈਂਦੇ ਕਭੀ ਕਭੀ।
ਅੱਛੀ ਬਾਤ ਹੈ ਆਪ ਕੀ, ਕੌਣ ਮਨਾਤਾ ਹੈ ਗਰ ਮੈਂ
ਬਸ ਪ ਨੀ ਮੈਂ ਬਣਾ ਲੇਤੀ, ਕਭ- ਕਭੀ ਅ ਅਮੀ ਵੀ ਪੋ ਲੇਤੀ। ਦੀ ਰੋਟੀ ਤੇ ਕੁਛ ਬਣਾ ਲ ਦੀ ਦੇਖੋ ਬੜੋ ਦੇ ਨਾਲ ਹਾਥ ਮ ਤੋ ਉਹੀ ਸਵਾਦ ਹੁੰਦਾ ਨੀ। ਜੋ ਬੜੋ ਦੇ ਹਾਥ ਮੇ ਸਵਾਦ ਹੁੰਦਾ ਨੀ, ਉਹ ਤੋ ਮਿਲਤਾ ਨੀ ਕਿਸੇ ਦੇ ਹਾਥ ਨੂੰ
ਜੀ ਆਜ-ਕਲ ਦੀ ਜ ਭਾਗ- ਦੌੜੇ ਵਾਲੀ ਜ਼ਿੰਦਗੀ ਵਿਚ ਜੀ ਸਿਹਤ ਦਾ ਧਿਆਨ ਬਹੁਤ ਜ਼ਰੂਰੀ
ਹਾਂਜੀ, ਹਾਂਜੀ ਸਹੀ ਦੱਸਿਓ ਬਹੁਤ ਜ਼ਰੂਰੀ ਹੋ ਗਿਆ ਇਸ ਲਈ ਹੈਲਦੀ ਖਾਣਾ ਵੀ ਬਹੁਤ ਜ਼ਰੂਰੀ ਹੈ। ਹਲਦੀ ਖਾਨਾ ਖਾਓ ਵੋਕ ਕਰੋ ਤੇ ਖੂਬ ਸਾਡਾ ਪਾਣੀ ਪੀਓ ਸੁਬਹ, ਸੁਬਹ ਕੀ ਤਾਜ਼ੀ ਹਵ ਲੋ। ਬੱਚੋ ਕੋ ਲੈ ਕੇ ਜਾਓ। ਜੈਸੇ ਸੁਬਾਹ, ਸੁਬਾਹ ਪਾਰਕ ਚਲੇ ਗਏ ਬੱਚੇ ਨਾਲ ਬੱਚੋਂ ਵੀ, ਵੀ ਫਾਇਦਾ ਹੋਦਾ ਓਰ ਤੇ ਪੇਰੈਂਟਸ ਕੋ ਵੀ ਲੈ ਕੇ ਚਲ ਆਦੇ ਬਸ ਇਹੀ ਹੈ ਛੋ ਛੋਟੀ ਚ ਚੀਜ਼ਾਂ ਨੂੰ ਧਿਆਨ ਰੱਖਣਗੇ ਹਮ ਤੋਂ ਹੀ ਕੁਛ ਵੀ ਹਮਾਰੀ ਸਿਹਤ ਪੇ ਅਸਰ ਪੜੇਗਾ ਵਰਨਾ ਤੋਂ ਦੇਖੋ ਜੀ ਅੱਜ, ਕੱਲ ਨੂੰ ਸਭ ਨੂੰ ਦਰਦ ਹੋਦਾ ਨੀ ਕਦੀ ਘੁਟਨ ਲਾਲ ਕਵੀ ਗਰਦਨ ਨਾਲ
ਮੈਨੂੰ ਵੀ ਗਰਦਨ ਨਾਲ ਦਰਦ ਹੈ
ਹਾਂਜੀ ਆ ਫੋਨ ਚਲਾਉਦੇ ਹੋਗੇ
ਨਹੀਂ ਇੱਤਾ ਤਾ ਨਹੀਂ ਚ ਲੱ ਦੇ
ਨਹੀਂ ਦੇਖੋ ਜਿਆਦਾ ਫੋਨ ਯੂਜ ਕਰਨ ਨਾਲ ਵੀ ਪੋਸ਼ਚਰ ਰਦਾ ਨਹੀਂ ਫਿਰ ਸਰਰਜਨ ਮੈਂ ਦਰਦ ਹੋਦਾ ਤੇ ਸਰਵਾਈਕਲ ਸ਼ੁਰੂ ਹੋ ਹੋਣ ਲੱਗਦਾ ਲੋਗੌ ਕੋ ਆਜ, ਕਲ ਵੱਡੀ ਵੱਡੀ ਬਿਮਾਰੀਆਂ ਹੋ ਰਹੀ ਸੀ
ਹਮ ਏ ਤੋਂ